ਹੈਲੋ, ਸਸ੍ਰੀ ਕਾਲ ਜੀ ਠੀਕ ਆ ਜੀ
ਹੋਰ ਸੁਣਾਓ, ਹਾਂਜੀ- ਹਾਂਜੀ ਵਧੀਆ ਤੁਸੀਂ ਦੱਸੋ ਠੀਕ ਐ ਸਭ
ਹਾਂਜੀ, ਬੋਤ ਵਧੀਆ
ਔਰ, ਹੋਰ ਕੀ ਕਰ ਰਹੇ ਫ੍ਰੀ ਹੋ ਗਏ।
ਫਿਲੀ ਤਾਂ ਨਹੀ, ਹਲੇ ਮੈਂ ਉਹਦੀ ਮਾਲਿਸ਼ ਕਰ ਰਹੀ ਸੀ ਮੈਂ ਕਿਹਾ ਨਵਾਉਂਗੀ
ਅੱਛਾ- ਅੱਛਾ, ਠੀਕ ਹੈ ਚੱਲ ਵਧੀਆ ਉਹ ਦੱਸੋ, ਹੋਰ ਕਿਹੜੇ ਤਿਹਾਰ ਤੂਰ ਵਧੀਆ ਲੱਗਦੇ ਤੁਹਾਨੂੰ
ਮੈਨੂੰਸ, ਰੱਖੜੀ 'ਚ ਤਾਂ ਬਹੁਤ ਗਰਮੀ ਹੁੰਦੀ ਆ, ਉਦੋਂ ਵਧੀਆ ਐਦਾ ਹੈਗਾ ਵਾ
ਹਾਂਜੀ- ਹਾਂਜੀ
ਆਹ, ਰੱਖੜੀ ਹੋ ਗਈ ਦੀਵਾਲੀ
ਅੱਛਾ ਜੀ
ਲੋੜੀ
ਅੱਛਾ ਜੀ, ਉਹ ਗਏ
ਹੋਲੀ ਵੀ ਠੀਕ- ਠਾਕ ਜੀ ਆ
ਹਾਂਜੀ- ਹਾਂਜੀ, ਬਟ ਪਤਾ ਕੀ, ਪਹਿਲਾਂ ਵਰਗੇ ਉਹ ਹੈ ਨੀ ਨਾ ਹੁਣ ਪੈਲਾਂ ਬਹੁਤ ਵਧੀਆ ਸੀ ਹੋਲੀ ਸੇਫ ਸੀਗੀ, ਸਹੀ ਗੱਲ ਆ ਪਹਿਲੇ ਇੰਜੋਏ ਕਰਦੇ ਸੀ, ਹੁਣ ਨਾ ਡਰ -ਡਰ ਕੇ ਆਪਾਂ ਮਨਾਉਂਦੇ ਤਿਹਾਰ ਇਹ ਗੱਲ ਹੈ ਨਾ, ਇਹ ਬਹੁਤ ਹੁੰਦਾ ਸੀ, ਹੁਣ ਪਤਾ ਕਲਰ ਵਗੈਰਾ ਵੀ ਐਦਾਂ ਦੇ ਨੀ ਆਂਉਦੇ ਪਹਿਲਾਂ ਉਹ ਹੁੰਦੇ ਸੀ ਕਿ ਸੁੱਕੇ ਤਾਂ, ਹੁਣ ਆਪ ਪਾਨੀ ਵਾਲੀ ਖੇਡਦੇ ਆ, ਮੈਨੂੰ ਬਿਲਕੁਲ ਪਸੰਦ ਨੀ ਹੈਗੀ, ਪਾਣੀ ਵੱਲ ਤਾਂ ਬਿਲਕੁਲ ਨੀ ਲੱਗਦੀ, ਕਿਸੇ ਨੂੰ ਪਤਾ ਕੀ ਮੌਸਮ ਚੇਂਜ ਹੋ ਰਿਹਾ ਹੁੰਦਾ ਉਸ ਟੈਮ ਜਾ ਰਿਹਾ ਹੁੰਦਾ ਵਾ, ਗਲ ਠੰਡ ਜਾ ਰਹੀ ਹੁੰਦੀ ਹੈ, ਤੇ ਕਈਆਂ ਨੂੰ ਠੰਢ ਲੱਗ ਲਗੀ ਰਹਿੰਦੀ ਆ, ਤੇ ਕਈਆਂ ਦੇ ਕਿਸੇ ਦੇ ਕਲਰ ਨਾਲ ਇਫੈਕ ਇਫੈਕਸ਼ਨ ਹੋ ਜਾਂਦੀ ਆ, ਤਾਨੂੰ ਪਤਾ ਹੀ ਆ ਲ ਐਲਰਜੀ ਹੋ ਜਾਂਦੀ ਆ, ਕਈਆ ਨੂੰ ਸਕਿਨ ਐਲਰਜੀ, ਹਾਂਜੀ- ਹਾਂਜੀ, ਹਾਂਜੀ- ਹਾਂਜੀ ਆਹ ਆਹ ਸਪਰੇਅ ਜੀ ਕਿੰਨੀ ਕਰ ਵਾਰ ਦਿੰਦੇ ਆ, ਪਤਾ ਕਿਸੇ ਦੇ ਆ ਅੱਖਾਂ 'ਚ ਚਲਜੇ ਕਿੰਨਾ ਬੈਡ ਇਫੈਕਟ ਹੁੰਦਾ ਵਾ
ਨਾਲੇ ਬਾਹਰਨ ਜਾਓ, ਮੁੰਡੇ ਉਵੇਂ ਬਾਈਕਾਂ ਤੇ ਘੁੰਮਦੇ ਰਹੇ, ਕਿਸੇ ਤੇ ਵੀ ਪਾ ਦਿੰਦੇ ਨੇ। ਕੁੜੀ, ਮੁੰਡੇ ਨ, ਮੁੰਡੇ ਹੀ ਦਿੱਖੂਗਾ ਉਸ ਦਿਨ ਤੁਹਾਨੂੰ ਬਾਹਰ
ਨਾਲੇ ਲੜਾਈਆਂ - ਝਗੜੇ, ਬਸ ਇਹੀ ਹੁੰਦਾ ਵਾ। ਹੁਣ ਉਹੀ ਤਾਂ ਗੱਲ, ਪਹਿਲਾਂ ਵਰਗੇ ਪਹਿਲਾਂ ਇੰਨਾ ਇੰਜੋਏ ਕਰਦੇ ਸੀ, ਮੈਨੂੰ ਤਾਂ ਮੈਨੂੰ ਤਾਂ ਬੋਤ ਪਸੰਦ ਹੋਲੀ ਖੇਡਣਾ ਬਹੁਤ ਪਸੰਦ ਸੀ, ਮੇਰੀ ਫਰੈਂਡ ਆਂਉਦੀ ਸੀ ਘਰੇ ਗਲੀ 'ਚ, ਜਾਂ ਗੇਟ ਬੰਦ ਕਰਨਾ, ਤਾਂ ਵੀ ਧੱਕੇ ਨਾਲ ਗੇਟ ਖੋਲ ਕੇ ਕਲਰ ਲਗਾਉਣਾ ਸੁੱਕੇ ਕਲਰ, ਸੁੱਕੇ ਵਧੀਆ ਲੱਗਦੇ, ਐਦਾਂ ਨੀ ਪੱਕ ਪੱਕੇ ਰੰਗ ਲਓ, ਪੱਕੇ ਤਾਂ ਸੁੁੱਟਦੇ ਹੀ ਨਹੀਂ ਹੈਗੇ, ਪੱਕੇ ਲਗਾ ਦੇਣੇ ਫੇਸ ਤੇ ਰਗੜ ਦੇਣੇ ਬਹੁਤ ਜਾਦਾ ਫੇਸ
ਰਗੜ ਰੜ, ਰਗੜ -ਰਗੜ ਕੇ ਲਾ, ਅੰਡੇ ਵੀ ਤਾਂ ਮਾਰਦੇ ਨੇ ਕੀ, ਬਹੁਤ
ਸਮੈਲ ਆਂਉਦੀ ਆ, ਅੰਡੇ ਮਾਰਦੇ ਆ ਕਈ ਤਾਂ ਗੋਬਰ ਵਗੈਰਾ ਵੀ, ਕਈ ਲੈ ਲੈਂਦੇ ਆ ਇਹ ਗ਼ਲਤ ਗੱਲ ਹੈ ਐਦਾਂ ਨੀ, ਪਤਾ ਕੀ ਤਿਉਹਾਰ ਨੂੰ ਤਿਉਹਾਰ ਦੀ ਤਰ੍ਹਾਂ ਟਰੀਟ ਕਰੋ। ਚਾਰ ਜਾਰਰਾ ਮਨਾਓ, ਤੇ ਅਗਲਾ ਵੀ ਇੰਜੋਏ ਕਰੇ ਆਪ ਆਪਾਂ ਵੀ, ਇਹ ਨੀ ਉਹ ਤਾਂ ਫਿਰ ਬੰਦਾ ਬਸ ਮੈਨੂੰ ਦੀਵਾਲੀ ਵੀ ਬਹੁਤ ਪਸੰਦ ਐ, ਹਾਂਜੀ
ਆਂ
ਹਾਂਜੀ ਦੀਵਾਲੀ ਦੀ ਵਧੀਆ ਲਾਈਟਨਿੰਗ ਹੁੰਦੀ ਐ, ਸਾਰੇ ਵਧੀਆ, ਬਟ ਐਹ ਜ਼ਿਆਦਾ ਸ਼ੋਰ ਨੀ ਬਸ ਜਿਹੜੇ ਹੁੰਦੇ ਨੇ ਜ਼ਿਆਦਾ ਸਟਰੋਂਗ ਜੇ ਪਟਾਕੇ ਚਲਾਉਂਦੇ ਆ, ਆਵਾਜ਼ ਬਹੁਤ ਸ਼ੋਰ
ਹੋਰ ਕੀ ਘਰਾਂ ਚ ਕਈ ਜਿਵੇਂ ਬਜ਼ੁਰਗ, ਘਰਾਂ ਚ ਜਿਵੇਂ ਕਈ ਬਜ਼ੁਰਗ ਵੀ ਰਹਿੰ ਰਹਿੰਦੇ ਨੇ ਨਾ, ਹੁਣ ਉਹ ਤਾਂ ਨੀ ਆਵਾਜ਼ ਨੂੰ ਇੰਨਾ ਕੁ ਉਹ ਸੁਣ ਸਕਦੀ, ਚਲੋ ਇੱਕ ਅੱਧਾ ਠੀਕ ਆ ਜਿਹੜੇ ਮੁੰਡੇ ਅ ਕੰਟੀਨਿਊਸਲੀ ਐਡੇ ਵੱਡੇ- ਵੱਡੇ ਬੰਬ ਚਲਾਉਂਦੇ ਨੇ।
ਹੁਣ ਅੱਜ ਕੱਲ ਪਹਿਲਾਂ ਵਾਲੇ ਤਾਂ ਸਿੰਪਲ ਕਰਦੇ ਸੀਗੇ, ਚਲ ਬਾਕੀ ਕਹਿੰਦੇ ਦੂਸਰੇ ਠਾਗੇ ਹੋ ਗਏ ਸੀ ਐਲਬਮ ਵਗੈਰਾ, ਹੁਣ ਨਵਾਂ ਤਰੇਂਡ ਚੱਲਿਆ ਪਟਾਸ ਵਗੈਰਾ ਇਹ ਤਾਂ ਕਿੰਨੀ ਇਹਦੀ ਸਮੈਲ ਚੜ੍ਹਦੀ ਆ, ਪਿਛਲੀ ਵਾਰ ਮੈਨੂੰ ਤਾਂ ਪਹਿਲੀ ਵਾਰ ਹੀ ਮੈਂ, ਹਾਂਜੀ।
ਸੁੁੰਦਾ ਦੇ ਨਾਲ
ਬਹੁਤ ਜਿਆਦਾ, ਬਹੁਤ ਜਿਆਦਾ ਕਈਆਂ ਨੂੰ ਪਤਾ ਕਿ ਸਮੈਲ ਤੋ ਬੜੀ ਅਲਰਜੀ ਹੁੰਦੀ ਹੈ। ਕਿਉਂ ਯਾਰ ਜਿਹੜੇ ਪਟਾਕਿਆਂ ਦੀ ਸਮੈਲ ਤੋਂ ਬਹੁਤ ਜ਼ਿਆਦਾ, ਮੈਂ ਤਾਂ ਪਿਛਲੀ ਬਾਰੇ ਮੈਂ ਦੇਖਿਆ ਕਿਸੇ ਨੂੰ ਚਲਾਉਂਦੇ, ਇੰਨੀ ਲਗਾਤਾਰ ਚਲਾਏ ਸਾਡੇ ਗੇਟ ਅੱਗੇ ਇੰਨੀ ਜਿਆਦਾ ਨਾ ਗਲੇ ਚ ਅਲਰਜੀ ਹੋ ਗਈ। ਗਲੇ ਵੀ ਲੋਕਾਂ ਦੇ ਤਾਂ ਹੀ ਖ਼ਰਾਬ ਹੁੰਦੇ ਆ ਤੇ ਇਹ ਤਿਉਹਾਰ ਤੇ, ਹਾਂਜੀ, ਹਾਂਜੀ।
ਹੁਣ ਤਾਂ ਬਣਿਆ ਨਹੀਂ ਨਵੀਆਂ ਸੜਕਾਂ ਤੇ
ਹਮ, ਹ
ਸਾਡੇ ਇੱਥੇ ਤੇ ਨਵੀਂ ਸੜਕ ਜੀ ਬਣੀ ਆ ਹੁਣੇ।
ਅੱਛਾ ਜੀ ਚਲੋ ਵਧੀਆ, ਵਧੀਆ ਨਹੀਂ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਸਾਰੇ ਕੰਮਾਂ ਤੇ ਠੀਕ ਹੈ ਕਿ ਨਹੀਂ ਵੋਟਾਂ ਲੈ ਲੈਂਦੇ ਆ, ਤੇ ਪਰ ਕੰਮ ਕੋਈ ਕਰਦੇ ਨੀ ਹੈਗੇ, ਫੇਰ ਲੋਕਾਂ ਨਾਲ ਤੇ ਇਹਨਾਂ ਤੇ ਸੁਭਾਹ ਤਾਂ ਬਾਅਦ ਚ ਸੁਣਦੇ ਵੀ ਨੀ ਹੈਗੇ। ਵੋਟਾਂ ਤੇ ਪਹਿਲਾਂ ਤਾਂ ਘਰਾਂ, ਘਰਾਂ ਜਾਣਗੇ ਵੋਟਾਂ ਪੈ ਨ ਫਿਰਦੇ ਨੀ ਹੈਗੇ ਇਹ ਕੰਮ ਹੋ ਜਾਂਦਾ ਵਾ। ਸਹੀ ਗੱਲ, ਫੇਰ ਇਹਨਾਂ ਦੇ ਵੀ ਘਰਾਂ ਚ ਗੇੜੇ ਮਾਰਨੇ ਪੈਂਦੇ ਸਾਨੂੰ ਠੀਕ ਹੈ ਨਾ, ਇਹ ਬਹੁਤ ਔਖਾ ਵਾ ਸਹੀ ਗੱਲ ਆ ਕਰਪਸ਼ਨ ਹੀ ਬਹੁਤ ਆਪਣੇ ਏਥੇ ਇੰਡੀਆ ਚ ਤਾਂ ਬਹੁਤ ਜਿਆਦਾ ਵਾ, ਕੁਛ ਚੇਂਜ ਤੇ ਬਾਹਰ ਦੇਖਲੋ ਕਿੰਨੇ ਵਧੀਆ ਸਾਰਾ ਸਫ਼ਾਈ ਕਿੰਨੀ ਨਾ ਕਿਸੇ ਨੂੰ ਕੁਛ, ਕੋਛ ਹੀ ਨਹੀਂ ਹੈਗਾ।
ਤਾਂ ਰੋਡ ਵੀ ਇੰਨੇ ਕਲੀਨ ਮਿਲੂਗੇ ਨਾ
ਬਹੁਤ ਜ਼ਿਆਦਾ, ਹੁਣ ਮੇਰਾ ਬ੍ਰਦਰ ਜਾ ਕੇ ਆਇਆ ਲਾਸਟ ਵੀਕ। ਉਹ ਬੈਂਗਲੋਰ ਗਿਆ ਸੀ, ਉਹ ਬੈਂਗਲੋਰ ਨੀ ਉੱਥੇ ਕੀ ਕਹਿੰਦੇ ਕੰਟਰੀ ਕਿਹੜੀ ਸੀ ਅਧ ਮਲੇਸ਼ੀਆ। ਮਲੇਸ਼ੀਆ ਗਿਆ ਸੀਗਾ, ਕਹਿੰਦੇ ਇੰਨੀ ਸਫਾਈ, ਇੰਨੀ ਸਫਾਈ ਸਿੰਗਾਪੁਰ ਵੀ ਜਾ ਕੇ ਆਇਆ। ਟੂਰਿਸਟ ਵੀਜ਼ਾ ਤੇ ਗਿਆ ਸੀ, ਤੇ ਇੰਨੀ ਸਫਾਈ ਇੰਨੀ ਵਧੀਆ ਵਾ ਅਸੀੇ ਪਤਾ ਹੀ ਬਿਜੀ ਲਾਈਫ ਵਧੀਆ ਪਤਾ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਹੀ ਨਹੀਂ ਹੈਗਾ
ਹੋਰ ਕੀ, ਤਾਂਹੀ ਤਾਂ ਇੱਥੇ ਲੜਾਈਆਂ ਹੁੰਦੀਆਂ ਨੇ। ਗਲੀ ਚ ਬਹਿ ਜਾਂਦੀਆਂ ਨੇ, ਆਦੀ ਉਹਨੂੰ, ਆਦੀ ਉਹਨੂੰ
ਹਾਂਜੀ ਸਹੀ ਗੱਲ ਹੈ। ਕਿਸਨ ਅਜ ਕੈਮਰੇ ਆ ਹੀ ਸੀ ਹਾਂ, ਹਾਂ ਐ ਏਹੀ ਕਹਿੰਦੇ ਆ ਸਾਡੇ ਗਲੀ ਦੇ ਬਾਹਰ ਕੈਮਰੇ ਬੈਠੇ ਤੇ ਏਹੋ ਹੈਏ ਵਾਲੇ ਕੈਮਰੇ ਆ ਅੱਜ ਕੱਲ ਤਾਂ ਦੂਜੇ ਵੀ ਲੱਗੇ ਹੋਏ ਆ। ਇਹ ਵੀ ਹੈਗੇ ਬਸ, ਸਹੀ ਗੱਲ ਆ। ਪਰ ਨਹੀਂ ਸਾਰਿਆਂ ਨੂੰ ਆਪਣੀ ਲਾਈਫ ਜੀਣੀ ਚਾਹੀਦੀ ਜੀਣ ਦਾ ਹੱਕ ਹੈਗਾ ਵਾ, ਕਿਹੜਾ ਵਾਰ ਬਾਰ ਮਿਲਣੀ ਆ। ਠੀਕ ਹੈ ਨਾ, ਹੁਣ ਜ਼ੇ ਆਪਣਾ ਆਪਣੇ
ਹਰ ਗਲੀ ਚ ਹੁੰਦੇ ਹੀ ਨੇ ਚਾਰ ਪੰਜ ਹਨਾ। ਬਾਹਰ ਮਿਲੂਗੀਆਂ ਹੀ ਜਰੂਰ ਬੈਠੀਆਂ।
ਹਾਂਜੀ -ਹਾਂਜੀ ਸਹੀ ਗੱਲ ਹੈ ਟੋਕਾ -ਟਾਕੀ ਕਰਨ ਦੀ ਆਦਤ। ਹੁੰਦੀ ਆ ਕਈਆ ਨੂੰ ਬਹੁਤ ਜ਼ਿਆਦਾ ਮੈਂ ਤਾ ਆਪ।
ਹੁੰਦੇ ਆ ਇੱਥੇ ਵੀ ਹੁੰਦੇ ਆ।
ਹਾ ਪਤਾ ਕਿ ਉਹ ਬਾਹਰਲੀ ਕੰਟਰੀ ਚ੍ਹ ਸਾਰੇ ਨਾ ਆਪਣੇ ਕੰਮਾਂ ਚ੍ਹ ਬਿਜੀ ਆ। ਕਿਉਕਿ ਪੈਸੇ।
ਨਾਲੇ ਉਹ ਹਾਂਜੀ ਉਹਨਾਂ ਨੂੰ ਇਹਨਾਂ। ਉਹਨਾਂ ਨੂੰ ਇਹਨਾ ਉਹ ਵੀ ਨਹੀਂ ਹੁੰਦਾ ਕਿਸੇ ਦੀ ਲਾਈਫ਼ ਚ ਨਾ ਇਨਵੋਲਵਮੈਂਟ ਲੈਣ ਦਾ।
ਸਹੀ ਗੱਲ ਆ।
ਕੇ ਆਪਣੇ ਤੱਕ ਮਤਲਬ ਰੱਖੋ। ਅਸੀਂ ਕਿਉ ਕਿਸੇ ਦੀ ਲਾਈਫ ਚ੍ਹ ਇੰਟਰਫੇਅਰ ਕਰੀਏ ਹੋਰ ਕੀ। ਲਾਈਟਾ ਵੀ ਲਾਂਦਾ।
ਹਾਂਜੀ ਸਹੀ ਗੱਲ ਆ ਸਾਡੇ ਇੱਧਰ ਇੱਕ ਦਿਹਾੜੀ ਲਾ ਕੇ ਬੱਸ ਕਹਿ ਦੇ ਬਸ। ਬਹੁਤ ਕੰਮ ਕਰ ਲਿਆ ਵਾ ਥੱਕ ਗਏ ਆ ਹੋਰ ਕੀ ਆ ਹਾਂਜੀ। ਹਾਂ ਬਹੁਤ ਔਖਾ ਹੋ ਜਾਂਦਾ ਹਾਂਜੀ ਹੋਰ ਦੱਸੋ। ਹੋਰ ਕਿਹੜਾ ਫੈਸ਼ਟੀਵਲ ਇੰਨਜੋਏ। ਹਾਂਜੀ-ਹਾਂਜੀ ਗੁੱਡੀਆਂ ਠੀਕ ਆ ਬਸ ਸੋਹ ਰਹੀ ਹੈ ਸੋਹ ਰਹੀ ਹੈ ਸੋਹ ਰਹੀ ਹੈ। ਹਾਂਜੀ-ਹਾਂਜੀ।
ਅੱਛਾ
ਤੁਸੀ ਇਹਦੀ ਮਾਲਿਸ਼ ਬਹੁਤਾ। ਕਿਤੇ ਮਾਲਿਸ਼ ਵਗੈਰਾ ਕਰਕੇ ਇਹ ਨੂੰ ਨਵਾ ਦੀਆ ਕਰੋ ਫਿਰ ਸੋ ਜਾਂਦਾ ਬੱਚਾ।
ਇੱਕ ਤਾ ਨਾ ਇੰਨੇ ਸਵੇਰੇ ਉੱਠੇ ਜਾਣਾ ਉਸ ਤੋਂ ਬਾਅਦ ਫਿਰ ਮੈਂ ਨਾਸ਼ਤਾ। ਨਾਸ਼ਤਾ ਵਗੈਰਾ ਬਣਾਨੀ ਆ ਨਾ ਉਸ ਟਾਈਮ ਇਹ ਖੇਡੂਗਾ। ਸੌ ਕੇ ਉੱਠੇਗੀ ਖੇਡੂ ਗਾ ਜਦੋ ਮੈਂ ਫ੍ਰਰੀ ਹੁੰਨੀ ਆ ਇਹਨੇ ਫੇਰ ਸੋ ਜਾਣਾ। ਪਛੇ ਤਾਂਸ ਹਲ ਨੇ ਦੁੱਧ ਪੀਓ ਗਾ ਸੋਜੂ ਗਾ ਹਮ ਫੇਰ ਇਦੇ। ਅਕੋਡਿਗ ਹੀ ਮੈਨੂੰ ਚੱਲਣਾ ਪੈਂਦਾ ਵਾ।
ਉਹ ਮੇਰੀ ਵੀ ਬੇਟੀ ਸਵੇਰੇ ਜਲਦੀ ਉੱਠ ਗੀ ਸੀ ਸੀਗੀ ਫਿਰ ਦਸ ਕੁ ਵਜੇ ਸੋ ਗਈ। ਤੇ ਓਦੀ ਦੀ ਖੇਡ ਰਹੀ ਸੀ ਹੁਣ ਫੇਰ ਸੌ ਗਈ ਆ ਅਸੀ ਸੋਚਦੇ ਰਹੇ ਜਾਂਨੇ ਆ। ਇਹ ਨੀਂਦ ਪੂਰੀ ਕਰ ਲੈਂਦੇ ਆ।
ਹੋਰ ਕਿ ਫ਼ੇਰ ਰਾਤ ਨੂੰ ਜਾਗਦੇ ਆ।
ਸਹੀ ਗੱਲ ਆ ਹੋਰ ਕੀ ਰਾਤੀ ਸਗੋਂ ਥੱਕੇ। ਰਾਤੀ ਵੀ ਇਹ ਬੱਚੇ ਜਾਗਦੇ ਸਗੋਂ ਆਪਾਂ ਥੱਕੇ ਹੋਨੇ ਕਿ ਅਸੀਂ ਸੋਹਣਾ ਵਾ। ਸਾਨੂੰ ਹੋਏ ਰਹੇ ਹੋਰ ਕੀ ਹੈ ਚਲੋ। ਮਾਲਕ ਦੇ ਰੰਗ ਆਪੇ ਪਲ ਜਾਣੇ ਆ ਥੌੜੇ ਹੌਲੀ -ਹੌਲੀ ਫੇਰ ਇਹਨਾਂ ਦੇ ਸਕੂਲ ਸ਼ੁਰੂ ਹੋ ਜਾਂਦੇ ਆ।
ਹਾਂਜੀ।
ਹਾਂਜੀ।
ਮੁੰਡਾ ਤਾਂ ਤੁਹਾਡਾ ਸਕੂਲ ਜਾਂਦਾ ਹੈ ਨਾ।
ਹਾਂਜੀ -ਹਾਂਜੀ ਬੇਟਾ ਤਾਂ ਮੇਰਾ ਸਕੂਲ ਜਾਂਦਾ ਵਾ ਦਸ ਸਾਲ ਦਾ ਵਾ ਬੇਟੀ ਏ ਦੋ ਤਿੰਨ ਸਾਲ ਦੀ। ਤਿੰਨ ਸਾਲ ਦੀ ਇਹ ਨੂੰ ਵੀ ਲਗਾ ਲੈਣਾ ਮੈਂ ਬਸ ਹੋ ਜਾਣਾ ਅਗਲੇ ਮਹੀਨੇ ਇਹਨੇ। ਸਤੰਬਰ ਚ ਹੋ ਜਾਣਾ ਵਾ ਇੱਕ ਮਹੀਨਾ ਹੋਰ ਆ। ਫੇਰ ਇਹਨੂੰ ਲਵਾ ਹੀ ਦੇਣਾ ਵਾ ਪੜਾਉਂਦੀ ਵੀ ਨਹੀਂ। ਹਾਂਜੀ ਹੁਣ ਤਾਂ ਘਰੇ ਪੜ੍ਹਾਉਂਦੀ ਰਹਿੰਦੀ ਵੈਸੇ ਦੇਖਦੀ ਰਹਿੰਦੀ ਪੋਇਸ ਵਗੈਰਾ ਸਾਰਾ। ਤੁਹਾਨੂੰ ਪਤਾ ਹੀ ਅੱਜ ਕੱਲ੍ਹ ਬੱਚੇ ਫੋਨਾਂ ਤੋ ਹੀ ਸਾਰਾ ਕੁਛ।
ਮੈਨੂੰ। ਥੋੜ੍ਹਾ ਜਿਹਾ ਹੋਜੂ ਗਾ ਨਾ ਮੈਂ ਵੀ ਆਪ ਇਹ ਨੂੰ ਥੋੜ੍ਹਾ ਬਹੁਤਾ ਤਾਂ ਘਰੇ ਸਿਖਾ ਕੇ ਫੇਰ। ਸਕੂਲ ਜਾਂਦਾ ਨਾ ਬੱਚਿਆਂ ਇਨੂੰ ਪਤਾ ਹੁੰਦਾ ਵਾ।
ਹਾਂਜੀ, ਨਹੀਂ ਘਰੇ ਅੱਜ-ਕੱਲ੍ਹ ਤਾਂ ਆਪਣੇ ਕੋਲ ਸਾਰੇ ਟੈਕਨੋਲੋਜੀ ਦਾ ਫਾਇਦਾ ਚੁੱਕੋ ਹੈਗਾ ਸਾਰਾ ਕੁਛ। ਬੱਚੇ ਦੇਖ ਕੇ ਜਲਦੀ ਸੀਖ ਦੇ ਆ ਸਹੀ ਗੱਲ ਸਾਡੇ ਵਰਗੀ ਤੇ ਛੇ ਛੇ ਸਾਲ, ਦੇ ਸੱਤ ਸਾਲ ਦੇ ਲਗਾਉਂਦੇ ਸੀ ਪਹਿਲਾਂ।
ਸਨੂੰ ਤਾਂ ਹੋਰ ਸਾਨੂੰ ਤਾਂ ਫੋਨ ਵੀ ਹੁਣ ਜਾ ਕੇ ਕਿਤੇ ਮੈਨੂੰ ਤਾਂ ਕੋਾਲਜ ਚ ਮਿਲਿਆ ਸੀਗਾ ਅੱਜ-ਕੱਲ੍ਹ ਦੇ ਬੱਚਿਆਂ ਨੂੰ ਦੇਖ ਲੋੋ।
ਨਾ ਮੈਨੂੰ ਕੋਲੇਜ ਵੀ ਘਰੇ ਵੀ ਨੀ ਮੇਰੇ ਘਰੇ ਕਨੈਕਟ ਦੇ ਜਿਹੜੇ ਲੈਂਡ ਲਈਨ ਲੱਗਦੇ ਨਾ ਉਹ ਸੀਗੇ, ਤੇ ਹੁਣ ਜਾ ਕੇ ਆਫਟਰ ਮੈਰਿਜ ਬੇਟੇ ਬੇਟੇ ਤੋਂ ਬਾਅਦ ਵੀ ਨੀ ਮਿਲਿਆ ਬੇਟੇ ਬਾਅਦ ਥੋੜਾ ਹਾਂ ਮਿਲਿਆ ਸੀਗਾ ਜਦੋਂ ਛੇ-ਸੱਤ ਸਾਲ ਦਾ ਸੀ ਪਰ ਮਹਿਨਾ ਚਲਾਣਾ ਨੀ ਸੀਗਾ ਹੁਣ-ਹੁਣ ਪਤਾ ਕੀ ਟਾਈਮ ਦੇ ਨਾਲ ਨਾ ਚੇਂਜ ਹੋਣਾ ਪੈਂਦਾ। ਤਾਂ ਕਰਕੇ ਥੋੜ੍ਹਾ ਸਾਰਾ ਕੁਛ ਸਿੱਖ ਰਹੇ ਆਪਾਂ ਕਹਿੰਦੇ ਚਲੋ ਪਤਾ ਕਿ ਬਾਹਰ ਪੁੱਛਣ ਨਾਲ ਚੰਗਾ ਼, ਬੰਦਾ ਆਪ ਸਿੱਖੋ ਠੀਕ ਹੈ ਸਿੱਖੇ ਤੇ ਆਉਂਦਾ ਸਾਰਾ ਕੁੱਛ। ਹਾਂਜੀ, ਸਹੀ ਗੱਲ ਆ। ਮੈਨੂ ਦੱਸੋ, ਹੋਰ ਠੰਡ ਵਧੀਆ ਲੱਗਦੀ ਕਿ ਗਰਮੀ?
ਠੰਢ ਹੀ ਠੀਕ ਆ ਗਰਮੀ ਨਾਲੋ।
ਸਹੀ ਗੱਲ ਹੈ ਕਹਿੰਦੇ
ਪਰ ਠੰਡ ਫੇਰ ਰਸੋਈ ਚ ਕੰਮ ਨੀ ਚਲੋ ਰੋਟੀ ਪਾਣੀ ਤਾਂ ਸੌਖੀ ਹੁੰਦੇ ਫੇਰ ਭਾਂਡੇ ਮਜਣੇ ਔਖੇ ਹੁੰਦੇ ਆ।
ਹਾਂ, ਸਹੀ ਗੱਲ ਤੇ ਠੰਡ ਚ ਪਤਾ ਕੀ ਠੰਡੇ ਪਾਣੀ ਚ ਕੰਮ ਕਰਨਾ ਬੱਚਿਆਂ ਬੱਚਿਆਂ ਨੂੰ ਵੈਸੇ ਸਾਨੂੰ ਬੱਚਿਆਂ ਦੀ ਟੈਂਸ਼ਨ ਹੁੰਦੀ ਬਚ
ਬੱਚਿਆਂ ਨੂੰ ਠੰਢ ਲੱਗ ਜਾਣੀ ਹੋਰ ਕੀ ਹੁਣ ਜਿਵੇਂ ਹੁਣ ਠੰਢ ਆ ਜਾਣੀ ਏ। ਏਦੀ ਤਾਂ ਚਲੋ ਦੂਸਰੀ ਠੰਡ ਹੋਣੀ ਏ ਇਹ ਤੇ ਫੇਰ ਉਦੋਂ ਮੈਨੂੰ ਤਾਂ ਬਹੁਤ ਧਿਆਨ ਰੱਖਣਾ ਪੈਣਾ, ਜਿਵੇਂ ਕੱਪੜੇ ਨੀ ਬੇਟਾਈਮ ਧੋ ਸਕਦੇ ਆਪਾਂ ਜ਼ਿਆਦਾ ਦੇਰ ਤੱਕ,
ਸਹੀ ਗੱਲ ਆ, ਹਾਂ-ਹਾਂ ਮੈਨੂੰ ਵੀ ਮੇਰੇ ਬੇਟੇ ਟਾਈਮ ਮੈਨੂੰ ਬਹੁਤ ਜ਼ਿਆਦਾ ਮੁਸ਼ਕਿਲ ਆ ਮੈਂ ਇਸ ਟਾਈਮ ਮੈਂ ਤਾਂ ਹੀ ਇਸ ਵਾਰ ਆਪਣੀ ਬੇਟੀ ਨੂੰ ਫੀਡ ਨੀ ਕਰਵਾਾਈ। ਥੋੜੇ ਦੋ-ਤਿੰਨ ਮਹੀਨੇ ਕਰਵਾਈ ਸੀ, ਫਿਰ ਮੈਂ ਦੂਜੀ ਫੀਡ ਕਰਾਉਣੀ ਸ਼ੁਰੂ ਕਰਤੀ ਇਨੂੰ ਬੋਟਲ ਵਾਲੀ। ਤੇ ਮੈਂ ਕਿਹਾ ਫਿਰ ਮੈਨੂੰ ਵੀ ਪਤਾ ਕਿ ਮੇਰੇ ਇਨਲੋਜ਼ ਵੀ ਐਨੀਗੇ ਤੇ ਮੇਰੇ ਬੇ ਉਹ ਵੀ ਤਾਂ ਬਚ ਚੇ ਬੇਟਾ ਫਿਰ ਔਖਾ ਹੋ ਜਾਦਾਂ ਮੈਨੂੰ ਦੇਖਣਾ ਤਾਂ ਫ਼ਿਰ ਇਹਨੂੰ ਉਹ ਜਦ ਮਰਜ਼ੀ ਉਹ ਤਾਂ ਭੱਜੀ ਕਿਸੇ ਨੂੰ ਵੀ ਬੋਟਲ ਫੜਾ ਦੋ, ਬੱਚਾ ਦੇਖ ਲੈਂਦਾ ਬੱਚਾ ਸੋ ਗਿਆ। ਆਪਣੇ ਦੇ ਤੇ ਬੈਣ ਆ, ਨੀ-ਨੀ-ਨੀ-ਨੀ ਮੈਂ ਮਿਕਸ ਦਿੰਦੀ ਆ। ਲਗਾਇਆ ਮਿਲਕਮੈਨ ਤੇ ਦੂਜੀ ਦਿੰਨ ਹਾਂ ਉ ਤਾ ਡਾਕਰ ਸ ਸਜੈਸ ਵੀ ਕਰ ਦਿੰਦੇ ਪਰ ਮੈਂ ਡੱਬ ਬੇ ਵਾਲਾ ਨੀ ਦਿੱਤਾ ਉਹ ਤਾਂ ਜ਼ਿਆਦਾ ਹੀ ਪਤਲਾ ਪਾਣੀ ਜਿਹਾ ਬਣ ਜਾਂਦਾ ਨਹੀ-ਨਹੀਂ, ਮੈਂ ਤਾਂ ਆਪੇ ਹੀ ਸ਼ੁਰੂ ਕਰਤਾ ਉ ਤਾਂ ਪਤਾ ਕਿ ਇਹ ਆਪਣੇ ਤੇ ਡਿਪੈਂਡ ਆਪਾਂ ਜੇਹੜਾ ਸ਼ੁਰੂ ਕਰਤਾ ਨਾ ਬੱਚੇ ਨੂੰ ਉਹੀ ਲੱਗ ਜਾਣਾ ਵਾ। ਇਹ ਹੁੰਦਾ ਵਾ ਆਦਤ ਬਣ ਜਾਂਦੀ ਆ। ਤੁਸੀਂ ਥੋੜਾ-ਥੋੜਾ ਜਦ ਹੁਣ ਦੇਖ ਲੋ ਅਪਣੇ ਇਨਲੋਜ਼ ਨਾਲ ਗੱਲ ਕਰਕੇ। ਥੋੜਾ-ਥੋੜ੍ਹਾ ਦੂਸਰਾ ਦੇਣਾ ਸ਼ੁਰੂ ਕਰ ਦੋ ਬਚੇ, ਜਦ ਬਿਜ਼ੀ ਹੁੰਦੇ ਆ ਬੋਤਲ ਚ
ਕਹਿੰਦੇ ਜਦੋਂ ਤੱਕ ਪੀਂਦਾ, ਕਹਿੰਦੇ ਜਦੋਂ ਤੱਕ ਪੀਂਦਾ ਉਦੋਂ ਤੱਕ ਪਿਲਾ।
ਨਹੀਂ, ਇਹ ਨੀ ਮੈਂ ਕਹਿ ਰਹੀ ਮੈਂ ਇਹ ਨੀ ਕਹਿ ਰਹੀ, ਛੱਡਣ ਨੂੰ ਨੀ ਕਹਿ ਰਹੀ ਦਿਓ ਵੀ ਰਾਤੀ ਜਿਵੇਂ ਆਪਾਂ ਰਾਤੀ ਸੋਣਾ ਆਪ ਰਾਤੀ ਆਪਾਂ ਨਾ ਕੋਲੇ ਰਾਤੀ ਦੇ ਦੋ, ਦਿਨੇ ਤੁਸੀਂ ਬਿਜੀ ਹੋ ਥੱਕੇ ਹੋਏ ਹਨਾ। ਜਿਵੇਂ ਕਈ ਵਾਰ ਆਪਾਂ ਨਹਾਉਣ ਜਾਣਾ ਵੇ ਕਪ ਕਪੜੇ ਧੋਣੇ, ਬੱਚਾ ਉੱਧਰ ਭੁੱਖਾ ਵਾ ਵਿੱਚ ਉਧਰ ਕੰਮ ਛੱਢਣਾ ਪੈਂਦਾ ਕੁਕਿੰਗ ਕਰ ਰਿਹਾ। ਉਸ ਟਾਈਮ ਤੁਸੀਂ ਉਹਨਾ ਨੂੰ ਕਹੋ ਕਿ ਆਹ ਟਰਾਈ ਕਰੋ।
ਜੀ ਹੁਣ ਇਨੇ ਜਿਵੇਂ ਛੇ ਹੁਣ ਛੇ ਮਹੀਨੇ ਦਾ ਹੋਜੂਗਾ ਨਾ ਹੁਣ ਜਿਵੇਂ ਥੋੜਾ ਬਹੁਤਾ ਖਾਣ ਲੱਗ ਜਊਗਾ ਨਾ। ਪਿਊਰੀ ਵਗੈਰਾ, ਹਾਂਜੀ ਫੇਰ ਫੇਰ ਥੋੜਾ ਜੇਆ ਈਜ਼ੀ ਹੋ ਜੂਗਾ, ਫਿਰ ਦੇ ਦੇਣਾ ਏਹਨੂੰ ਮੈਂ ਥੋੜਾ, ਉੱਪਰਲਾ ਵੀ ਦੁੱਧ ਦੇ ਦੇਣਾ।
ਚਿਚੜੀ ਵਗੈਰਾ ਏਹ ਚੀਜ਼ਾਂ ਦੀ ਆਦਤ ਪਾਏਓ, ਹਾਂਜੀ ਬਸ ਫਿਰ ਠੀਕ ਆ, ਵਧੀਆ ਗੱਲ ਆ। ਏਈਦਾਂ ਹੀ ਬਸ ਹੌਲੀ-ਹੌਲੀ ਆਪੇ ਈ ਸਆਣਾ ਹੋਓ, ਫੇਰ ਦਾ ਹੁਣ ਤਾਂ ਏਹਨੇ ਦੰਦ ਦੁੰਦ ਰੱਖਣੇ ਸ਼ੁਰੂ ਕਰ ਦੇਣੇ ਐ।
ਹਾਂਜੀ ਰੱਖੇ ਹੋਏ ਨੇ, ਕਰਦਾ ਰੇਹੰਦਾ ਥੂਕ ਜੇਹਾ ਕੱਢਦਾ ਵਾ।
ਤੁਸੀਂ ਟੀਥਰ ਵਗੈਰਾ ਦੋ ਏਹਨੂੰ, ਟੀਥਰ ਵਗੈਰਾ ਦਿੰਦੇ ਨੀ? ਟੀਥਰ ਜੇਹੜੇ ਚਬਾਂਦੇ ਰੇਹੰਦੇ ਆ ਬੱਚੇ, ਹਾਂ। ਅੱਛਾ-ਅੱਛਾਂ ਹਾਂ ਟੀਥਰ ਵਗੈਰਾ ਦੋਓਂਗੇ ਨਾ, ਉਹਦੇ ਬੱਚਾ ਫਿਰ ਪਤਾ ਮੂੰਹ ਚ ਹਾਥ ਨੀ ਪਾਂਦਾ ਨਾਲੇ। ਉਹਦੇ ਨਾਲ ਰਾਰਾ ਵੀ ਨੀ ਬਾਰ ਨਿਕਲਦੀਆਂ ਜਾਂ ਬੀਬ ਲਗਾ ਦੇਆ ਕਰੋ ਟੀ ਥਰ ਦੇਆ ਕਰੋ ਏਹਨੂੰ ਜਾਂ ਚਾਬੀਆਂ ਵੀ ਆਂਦੀਆਂ ਏ, ਹਾਂ ਏਹ ਲ
ਹਾਂ ਹਾਂਜੀ-ਹਾਂਜੀ ਜਿਨੇ ਤਕ ਏਹਨੂੰ ਦੰਦੀ ਨੀ ਨਾ ਉਹਨੇ ਤੱਕ ਥੁੱਕ-ਥੁੱਕ ਐਦਾ ਮੂੰਹ ਚ ਹੱਥ ਤੇ ਐਦੀ ਈ ਰ ਖਨਾ ਏਹਨੇ, ਹਾਂਜੀ-ਹਾਂਜੀ ਹ-ਹ ਠੀਕ ਐ ਜੀ ਓਕੇ ਜੀ, ਠੀਕ ਐ ਜੀ ਵਧੀਆ ਲੱਗੇਆ ਤਾਡੇ ਨਾਲ